ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ
ਵਧੀਆ ਜੀ ਵਧੀਆ ਤੁਸੀਂ ਦੱਸੋ
ਹਾਂਜੀ ਬਹੁਤ ਵਧੀਆ ਜੀ ਹੋਰ ਜੀ ਘਰੇ ਸਭ ਠੀਕ ਹੈ? ਕੁੱਛ ਨੀ ਜੀ ਹੁਣ ਦੇਖ ਰਹੇ ਹਾਂ ਸ਼ਾਮ ਦੇ ਕੀ ਬਣਾਈਏ
ਹੋਰ ਟੋਕਲੂ ਕੀ ਕਰਦਾ ਪਿਆ ਤੁਹਾਡਾ
ਟੋਕਲੂ ਸੋ ਰਿਹਾ ਹੈ ਮੇਰੀ ਗੋਦੀ ਚ
ਅ ਹੋਰ ਮੰਮੀ ਪਾਪਾ ਤੁਹਾਡੇ ਠੀਕ ਨੇ
ਹਾਂਜੀ ਹਾਂਜੀ ਵਧੀਆ ਮੰਮੀ ਪਾਪਾ
ਚਲੋ ਵਧੀਆ ਚਾਹੀਦਾ ਹਾਂਜੀ ਹੁਣੇ ਫ੍ਰੀ ਹੋਈ ਸੀ ਮੈਂ
ਅੱਛਾ
ਹਾਂਜੀ ਹਾਂਜੀ
ਤੁਹਾਡਾ ਸਮਾਨ ਰੱਖ ਲਿਆ ਬਾਹਰੋਂ ਜਿਹੜਾ
ਨਹੀਂ ਬਸ ਗੱਦੇ ਰੱਖੇ ਆ ਹੱਲੇ ਨਾਲੇ ਬਰਤਨ ਧੋ ਕੇ ਆਈ ਆਂ
ਅੱਛਾ ਅੱਛਾ ਫੇਰ ਰੋਟੀ ਸਬਜ਼ੀ ਬਣਾ ਲਈ
ਰੋਟੀ ਸਬਜ਼ੀ ਹੁਣ ਬਾਹਰੋ ਮੰਗਾਵਾਂਗੀ ਥਕ ਗਈ ਮੈਂ
ਹਾਂਜੀ ਅਸੀਂ ਕੱਲ ਦੇ ਹੁਨ
ਕੱਲ ਤੇ ਦੇਖੋ ਪਾਣੀ ਪੂਣੀ ਕੱਢਿਆ ਫਿਰ ਸੁੱਤੇ ਰਾਤੀ ਬਾਰਾਂ ਵਜੇ ਫਿਰ ਸਵੇਰੇ ਇਹਦੇ ਡੈਡੀ ਗਏ ਸੀ ਚੰਡੀਗੜ੍ਹ ਗਏ ਕਿੱਤੇ ਲੈ ਕੇ ਸਾਨੂੰ ਬਾਰ ਤੇ ਫਿਰ ਹੁਣ ਕੀ ਕਰਨਾ ਮੈਂ ਹੁਣ ਬਹੁਤ ਕੰਮ ਕਰਨਾ ਹੱਲੇ ਫਿਰ ਸਾਢੇ ਪੰਜ ਵਜੇ ਉੱਠ ਕੇ
ਅੱਛਾ ਜੀ
ਫਿਰ ਅੱਖ ਖੁੱਲ ਗਈ ਫਿਰ ਮੈਂ ਛੇ ਵਜੇ ਸੁੱਤੀ ਫਿਰ ਮੈਂ ਅੱਠ ਵਜੇ ਫਿਰ ਉੱਠ ਗਈ ਫਿਰ ਅੱਠ ਵਜੇ ਉੱਠ ਕੇ ਨੌ ਵਜੇ ਤੱਕ ਕੰਮ ਕੀਤਾ ਚਾਹ ਪਾਣੀ ਪੀਤੀ ਫਿਰ ਮੈਂ ਕੰਮ ਤੇ ਚਲੀ ਗਈ
ਅੱਛਾ ਜੀ
ਹਾਂ ਨਾ ਨਾ
ਤੁਹਾਡੇ ਇੱਧਰ ਦਾ ਮੌਸਮ ਹਾਲੇ ਵੀ ਬਾਰਿਸ਼ ਵਾਲਾ ਹੀ ਏ
ਹਾਂਜੀ ਮੈਂ ਤੁਹਾਨੂੰ ਇਹ ਦੱਸਣਾ ਚਾਹ ਰਹੀ ਸੀ ਬੱਦਲ ਜਿਆ ਹੋ ਗਿਆ ਫਿਰ
ਮੀਂਹ ਸਾਡੇ ਇੱਥੇ ਤਾਂ ਮੀਂਹ ਪਤਾ ਹੀ ਨਹੀਂ ਕਿਉਂ ਨੀਂ ਪੈ ਰਿਹਾ
ਬਸ ਸਵੇਰੇ ਦੇਖ ਲਿਓ ਤੁਸੀਂ ਉੱਠ ਕੇ ਮੀਂਹ
ਹਂ ਨਹੀਂ ਪੈਂਦਾ ਰੋਜ਼ ਹੀ ਦੇਖਦੇ ਆਂ
ਨਈ, ਸਵੇਰੇ ਦੇਖ ਲੈਣਾ ਤੁਸੀਂ ਬੋਤ ਪੈਣਾ ਤੁਹਾਡੇ ਏਥੇ ਮੀਂਹ।
ਹੂੰ, ਪੈ ਜਵੇ ਤਾਂ ਵਧੀਆ ਸਾਡੇ ਏਥੇ ਵੀ ਥੋੜਾ ਠੰਡਾ ਹੋ ਜਵੇ।
ਹਾਂਜੀ ਹਾਂਜੀ। ਹੋਰ ਦੱਸੋ? ਹਾਂਜੀ, ਬੱਚੇ ਠੀਕ ਨੇ। ਤੁਸੀਂ ਦੱਸੋ, ਸਾਡਾ ਢੋਕਲੂ ਠੀਕ ਆ?
ਹਾਂਜੀ, ਓ ਵੀ ਠੀਕ ਐ।
ਕੀ ਕਰਦਾ ਪਿਆ?
ਸੋਰਿਆ ਵਾ ਓ ਤਾਂ।
ਅੱਛਾ ਸੋ ਰਿਆ ਵਾ।
ਹਾਂਜੀ। ਓਨੂੰ ਨੀਂਦ ਬਹੁਤ ਆਂਦੀ ਐ।
ਨੀਂਦ ਬੋਤ ਆਂਦੀ ਆ ਕੰਮ ਜ਼ਿਆਦਾ ਕਰਾਂਦੇ ਓ ਤੁਸੀਂ ਓਦੇ ਤੋਂ।
ਤੰਗ ਵੀ ਤਾਂ ਬਹੁਤ ਕਰਦਾ ਹੋਨਾ ਇਹ।
ਅੱਛਿਆ।
ਐਨੀ ਤੇਜ਼ ਤੇ ਰੋਂਦਾ ਵਾ ਏਦੀਆਂ ਚਿੱਕਾਂ ਸਾਡੇ ਕੰਨਾਂ ਵਿੱਚ ਵੱਜਦੀਆਂ ਨੇ।
ਅੱਛਾ। ਵੈਸੇ ਚਿੱਕਾ ਤਾਂ ਦੇਖੋ, ਏ ਛੋਟਾ ਜਾ ਹੁੰਦਾ ਸੀ ਜਦੋਂ ਤੋਂ ਈ ਮਾਰਦਾ।
ਹਾਂਜੀ ਓਦੋਂ ਤੋਂ ਈ ਮਾਰਦਾ।
ਹਾਂ, ਮੈਂ ਦੇਖਿਆ ਸੀ। ਮੈਂ ਆਈ ਸੀ, ਜਦੋਂ ਛੋਟਾ ਜਾ ਸੀਗਾ।
ਹੂੰ, ਹੁਨ ਜ਼ਿਆਦਾ ਮਾਰਨ ਲੱਗ ਗਿਆ, ਮਾਰਦਾ ਤਾਂ ਚਲੋ ਪਹਿਲਾਂ ਤੋਂ ਈ ਐ।
ਹਾਂ ਹਾਂ, ਮੈਂ ਸ਼ਾਮੀ ਸੁਣੀ ਸੀ ਏਦੀ ਚਿੱਕਿਆ। ਬੜਾ ਚਿੱਕਦਾ ਪਿਆ ਸੀ। ਸੀ ਏ ਆਪਣੀ ਦਾਦੀ ਕੋਲ ਹਾਂ।
ਓ ਓਨਾਂ ਕੋਲ ਈ ਰਹਿੰਦਾ ਬਸ ਇਹ ਜ਼ਿਆਦਾ।
ਹਾਂ ਗੱਲ, ਏ ਨਾ ਪਤਾ ਕੀ ਏ ਨਾ ਗੱਲ ਕਰਨ ਦੀ ਕੋਸ਼ਿਸ਼ ਕਰਦਾ ਵਾ ਕਿ ਮੇਰੇ ਨਾਲ ਬੋਲੋ। ਤੇ ਏ ਕੁਝ ਕਹਿਣਾ ਚਾਦਾ ਹੁਨ ਏਦੇ ਕੋਲੋਂ ਬੋਲਿਆ ਤਾਂ ਜਾਂਦਾ ਨੀ।
ਫਿਰ ਖਿੱਝ ਜਾਂਦਾ।
ਹਾਂ ਫੇਰ ਏ ਖਿਝ ਜਾਂਦਾ, ਫੇਰ ਐ ਐ‌ ਕਰਦਾ ਸੁਣਦੀ ਪਈ ਸੀ ਮੈਂ। ਹੋਰ ਦੱਸੋ, ਕੀ ਬਣਾ ਰੇ ਓ ਅੱਜ?
ਮੰਮੀ ਨੇ ਤਾਂ ਪਾਲਕ ਲਿਤੀ ਹੋਈ ਐ, ਓਦਾਂ ਬੈਂਗਣ ਵੀ ਪਏ ਨੇ ਮਟਰ ਅਸੀਂ ਕੱਲ੍ਹ ਕੱਢ ਕੇ ਰੱਖਲੇ ਸੀ, ਪਤਾ ਨੀ ਕੀ ਬਣਾਵਾਂਗੇ ਅੱਜ।
ਅੱਛਾ, ਵਧੀਆ ਗੱਲ ਆ।
ਆਪਸ਼ਨ ਚ ਨੇ ਸਬਜ਼ੀਆਂ ਤਾਂ।
ਅੱਛਾ, ਏ ਬੀ ਸੀ ਚ ਆ, ਹਲੇ ਆਪਸ਼ਨ ਚ।
ਹਾਂਜੀ,
ਏ ਤਾਂ ਵਧੀਆ ਗੱਲ ਐ, ਆਪਸ਼ਨ ਵੀ ਹੋਨੇ ਚਾਈਦੇ ਆ।
ਹਾਂਜੀ, ਮੈਂ ਤਾਂ ਹਲੇ, ਤੇਲ ਲਗਾ ਰੀ ਸੀ ਮੈਂ, ਅੱਛਾ ਜੀ। ਮੰਮੀ ਦੇ ਸਿਰ ਚ ਮੈਂ ਤੇਲ ਲਾ ਰੀ ਸੀਗੀ।
ਹੂੰ,
ਹੁਨੀ ਥੋੜ੍ਹੀ ਦੇਰ ਪੈਲਾਂ।
ਅੱਛਾ ਅੱਛਾ, ਮੰਮੀ ਕਿੱਥੇ ਨੇ?
ਮੰਮੀ ਫੇਰ ਚਲੇ ਗਏ, ਥੱਲੇ ਵਾਜ਼ ਆ ਗੀ ਓਨਾਂ ਨੂੰ ਥੱਲੋਂ ਕੋਈ ਆ ਹੋਨਾ ਨਾ।
ਅੱਛਾ ਅੱਛਾ।
ਹਾਂਜੀ ਫੇਰ ਮ ਫਿਰ ਮੈਂ ਕਿਹਾ ਮੈਂ ਇਨੀ ਦੇਰ ਭਾਂਡੇ ਮਾਂਜ ਲਾ ਫੇਰ ਤਾਂਨੂੰ ਕੋਲ ਕਰਾਂ
ਚਲੋ ਵਧੀਆ ਗੱਲ ਹੈ, ਫਿਰ ਮੈਂ ਹੀ ਕਰ ਲਿਆ ਪਹਿਲਾਂ।
ਤੁਸੀਂ ਕਰ ਲਿਆ।
ਹਾਂ, ਮੈਨੂੰ ਪਤਾ ਲੱਗ ਗਿਆ ਤੁਸੀਂ ਮੈਨੂੰ ਕੋਲ ਕਰਨੀ ਆ
ਪਤਾ ਲੱਗ ਜਾਂਦਾ ਆਪਣੇ ਬੱਚਿਆਂ ਦਾ ਕੀ ਚੱਲਦਾ ਪਿਆ ਮਨ ਚ ਇੱਕ ਪਿਆਰ ਹੁੰਦਾ ਇੱਕ ਖਿ ਚ ਹੁੰਦੀ ਆ ਜਿਹੜੀ ਇੱਕ ਦੂਜੇ ਦੇ ਵੱਲ ਜਾਂਦੀ ਆ।
ਹਾਂਜੀ
ਹਾਂਜੀ ਹੋਰ ਦੱਸੋ। ਹੋਰ ਕੀ ਕਰਦੇ ਪਏ? ਢੋਕਲੂ ਦਾ ਡੈਡੀ ਆ ਗਿਆ।
ਆਾਂ
ਹੈਲੋ
ਹਾਂਜੀ।
ਟੋਕਲੂ ਦਾ ਡੈਡੀ ਆ ਗਿਆ,
ਹਾਂਜੀ ਆ ਗਏ ਉਹ ਵੀ ਮਾਰਕੀਟ ਗਏ ਸੀ ਮਾਰਕੀਟ ਤਾਂ ਜ਼ਿਆਦਾ ਕਰੇਜ਼ ਰਹਿੰਦਾ ਇਹਨਾਂ ਨੂੰ।
ਹਾਂ ਉਹ ਤਾਂ ਮੈਨੂੰ ਪਤਾ ਆਪਣੇ ਪਤਾ ਨੀ ਕੀ ਜੜੀ ਬੁਟੀਆਂ ਜਿਹੀ ਖਰੀਦਦਾ ਰਹਿੰਦਾ ਮਾਰਕੀਟ ਚ'
ਹਾਂਜੀ।
ਇਹਨੂੰ ਬੜੀ ਸ਼ੁਰੂ ਤੋਂ ਹੀ ਆਦਤ ਆ ਚੀਜ਼ ਐਕਸਚੇਂਜ ਕਰਨ ਦੀ ਅਸੀਂ ਇਹਨੂੰ, ਛੇੜਦੇ ਹੁੰਦੇ ਸੀ ਕਿਸੇ ਦਿਨ ਤੂੰ ਵੋਟੀ ਨਾ ਚੇਂਜ ਕਰਦਈ
ਹੂ ਹੂ
ਛੇੜਦੇ ਹੁੰਦੇ ਸੀ ਪਰ ਇਹ ਅਸੀਂ ਹੁਣ ਨੀ ਦੇਣਾ,
ਹ
ਉਹ ਖਿਲੋਣੇ ਨੇ ਇਹਦੇ, ਇਹ ਖਿਲੋਣੇ ਥੋੜੀ ਆ। ਤਾਂ ਸਾਡੀ ਨੂੰਹ ਆ ਵੋਟੀ ਆ ਸਾਡੀ।
ਹਾਂਜੀ ਬਸ ਫਿਰ ਮਾਰਕੀਟ ਗਏ ਸੀ ਇਹ, ਫਿਰ ਮਾਰਕੀਟ ਤੋਂ ਸਮਾਨ ਗਏ ਸੀ ਲੈਣ ਆਪਣਾ ਵੀ।
ਤੁਹਾਡਾ ਵੀ ਲੈ ਕੇ ਆਏ ਕੁੱਝ।
ਹਾਂਜੀ ਮੇਰਾ ਤਾਂ ਲਿਆਂਦੇ ਰਹਿੰਦੇ ਨੇ, ਓਦਾਂ ਦੇ ਦਿਲ ਦੇ ਨੀ ਮਾੜੇ ਹੈਗੇ ਵੇਖੋ ਜੀ।
ਹਾਂਜੀ, ਹਾਂਜੀ ਭਲਾ ਹੈ ਬੁਰਾ ਹੈ ਜਿੱਦਾਂ ਦਾ ਵੀ ਹੈ।
ਹਾਂਜੀ ਨਹੀਂ ਭਲੇ ਹੀ ਹੈ ਓਦਾਂ ਤਾਂ।
ਹਾਂ, ਹਾਂ ਮੈਂ ਜਾਣਦੀ ਹਾਂ ਉਹਨੂੰ ਬਚਪਨ ਤੋਂ ਕਿੰਨਾ ਭਲਾ ਵਾ। ਵੈਸੇ ਤਾਂ ਭਲਾ ਹੀ ਆ ਵੈਸੇ ਇੱਕ ਗੱਲ ਤਾਂ ਦੇਖਿਆ ਜਾਵੇ ਚੰਗਾ ਹੈਗਾ ਬਸ ਗੁੱਸਾ ਜ਼ਿਆਦਾ ਉਹਦੇ ਚ'।
ਗੁੱਸਾ ਤਾਂ ਹਾਂਜੀ ਗੁੱਸਾ ਤਾਂ ਹੈਗਾ ਗੁੱਸਾ ਉਹਨਾਂ ਚਿਰ ਬਸ ਜਿਹੜਾ ਹੁਣ ਉਹ ਹੋਇਆ ਸਾਡਾ, ਢੋਕਲੂ ਉਹਦੇ ਚ ਵੀ ਇੰਨਾ ਹੀ ਗੁੱਸਾ।
ਬਸ ਵਧੀਆ ਹੋ ਗਿਆ ਕੰਮ ਵਧੀਆ ਵਾ ਡਬਲ, ਅਹ ਉਹ ਹੋ ਗਿਆ ਨਾ ਟੱਕਰ ਦੀ ਗੱਲ ਹੋ ਜਾਣੀ ਆ।
ਹਾਂਜੀ।
ਵਧੀਆ ਗੱਲ ਆ।
ਇਹੀ ਹੈ ਬਸ ਹੋਰ ਤਾਂ ਜੀ ਵਧੀਆ ਹੀ ਨੇ ਸਾਰੇ।
ਬਸ ਜੀ ਡਰ ਜਿਹਾ ਲੱਗਦਾ ਪਿਆ ਬੱਦਲ ਜੇ ਹੋ ਗਏ ਨੇ ਬਾਹਰ।
ਅੱਛਾ ਜੀ।
ਮੈਂ ਤਾਂ ਕਹਿ ਰਹੀ ਹਾਂ ਪੰਜਾਬ ਚਲੇ ਜਾ ਉੱਥੇ ਕਿਤੇ ਦੂਰ ਜਾ ਕੇ ਕਿਤੇ ਵਾਦੀਆਂ ਚ ਵਰਸਲਾ।
ਹੁ ਪਹਾੜਾਂ 'ਚ ਵਰਸ ਲਓ ਜਾ ਕੇ।
ਹਾਂ ਕਿਥੇ ਵੀ ਬਰਸਲੇ ਪਰ ਇੱਥੇ ਮਤ ਬਰਸ।
ਹਮ ਕੋਈ ਨੀ ਹੁਣ ਨੀ ਪੈਂਦਾ 'ਟੈਨਸ਼ਨ ਨਾ ਲਓ।
ਬਹੁਤ ਬੁਰਾ ਹਾਲ ਹੋ ਗਿਆ ਸੀ, ਮੈਨੂੰ ਤਾਂ ਹੁਣ ਤਾਂ ਮੈਨੂੰ ਡਰ ਲੱਗਦਾ। ਹੱਥ ਏਦਾਂ ਦੇ ਹੋਏ ਪਏ ਨਾ ਜਿੱਦਾਂ ਜਿੰਮ ਕਰਕੇ ਆਏ ਹੋਏ।
ਹੂ ਤੁਸੀਂ ਇੱਥੇ ਆ ਜਾਓ ਤਾਂ ਜਦੋਂ ਤੱਕ ਤੁਹਾਡਾ ਮੀਂਹ ਇੱਦਾਂ ਹੈਗਾ ਪਤਾ ਕਿਉਂਕਿ ਦੇਖੋ ਹੁਣ ਤਾਂ ਬਰਸਾਤਾਂ ਲੱਗੀਆਂ ਨੇ।
ਹਾਂਜੀ।
ਸਾਵਣ ਲੱਗ ਜਾਣਾ ਵਾ ਹੁਣ। ਤੇ ਇਏਦਾਂ ਹੀ ਰਹਿਣਾ ਵਾ ਤੇ ਤੁਸੀਂ ਇੱਥੇ ਆ ਜਾਓ ਥੋੜੇ ਦਿਨ।
ਦੇਖਦੇ ਆ ਜੀ ਕੁੱਝ ਕਰਕੇ।
ਹੋਰ ਕੀ।
ਹੋਰ ਦੱਸੋ? ਦੇਖਦੇ ਆ ਮੈ ਸੋਚ ਰਹੀ ਹਾਂ ਮੈਂ ਕਿਰਾਏ ਤੇ ਲੈ ਲਈਏ। ਬਾਹਰ ਹੀ ਲੈ ਲਈਏ ਕੁੱਝ ਦਿਨ ਲਈ ਕਿਰਾਏ ਕਿਰਾਏ ਤੇ ਸੋਚਦੇ ਪਏ ਆ ਹੁਣ ਆਣਗੇ ਉਹ ਗਏ ਹੋਏ ਨੇ ਸਰ ਨਾਲ ਬਾਹਰ ਕਿਤੇ
ਅੱਛਾ ਜੀ।
ਮੈਂ ਕਰਦੀ ਹੈ।
ਹੂ ਹਾਂਜੀ ਕਰ। ਕਿਉਂਕਿ ਦੇਖੋ ਆਪਣੀ ਸੇਫਟੀ ਤਾਂ ਆਪਣੇ ਹੱਥ ਹੀ ਹੁੰਦੀ ਹੈ ਹਨਾ ਇੰਨੇ ਮਹਿੰਗੇ ਮਹਿੰਗੇ ਬੰਦਾ ਕੱਪੜੇ ਲੈਂਦਾ ਵਾ ਵਿਆਹ ੱਚ। ਸਦੀਆਂ ਤੇ ਪਾਉਣ, ਨੂੰ, ਮੁੜ ਕੇ ਫੇਰ ਉਹ ਏ ਤਾ ਵੇਸਟ ਹੋ ਜਾਂਦੇ ਨੇ ਕਿਸੇ ਦੇ ਕੰਮ ਵੀ ਨਹੀ ਆਉਂਦੇ ਨਾ ਦਿਲ ਦੁੱਖ ਵਾ।
ਹਾਂਜੀ, ਹਾਂਜੀ। ਕਿੱਦਾਂ ਕਰ।
ਹਾਂਜੀ। ਹੋਰ ਤੁਸੀਂ ਹੁਣ ਕੀ ਬਾਹਰੋਂ ਹੀ ਲਿਆਉਗੇ ਨਾ ਰੋਟੀ?
ਹਾਂ ਸੱਚੀ ਹਿੰਮਤ ਨਹੀ ਰਹੀ ਸਿਲੰਡਰ ਵੀ ਤੇ ਪਿਆ ਨਾ ਛਤ ਤੇ। ਕੋਈ ਉਤਾਰੂਗਾ, ਥੱਲੇ ਲਿਆਊਗਾ। ਹੁਣੇ ਮੁੰਡੇ ਨੂੰ ਕਵਾਂਗੇ ਉਹ ਲਿਆ ਕੇ ਥੱਲੇ ਰੱਖੂਗਾ ਫਰ ਲਾਉਂ ਗਈ ਮੈਂ। ਫੇਰ ਦੇਖਦੀ ਹੈ।
ਹਾਂਜੀ।
ਮੁੰਡਾ ਆਊਗਾ ਉਹਨੂੰ ਕਵਾਂਗੀ ਫੇਰ ਉਹ ਲੈ ਕੇ ਆਊਗਾ, ਉਤਾਰ ਕੇ।
ਫੇਰ ਤੁਸੀਂ ਕੱਲ ਤੋਂ ਹੈਨਾ। ਆਪਣਾ ਰੋਜ਼ ਦਾ ਰੂਟੀਨ ਔਫਿਸ ਵਰਕ ਵੀ ਤਾਂ ਹੁੰਦਾ ਵਾ।
ਹਾਂਜੀ, ਹਾਂਜੀ ਔਫਿਸ ਮੇਰਾ ਬਹੁਤ ਯਾਨੀ ਕਿ ਦੱਸ ਨਹੀਂ ਸਕਦੇ ਮੇਰਾ ਕੰਮ ਬੜਾ ਜ਼ਿਆਦਾ ਹੀ ਹੁੰਦਾ ਵਾ।
ਤੁਹਾਡੇ ਬਿਨਾਂ ਤਾਂ ਉੱਥੇ ਕੁਛ ਹੁੰਦਾ ਵੀ ਨੀ ਹੋਣਾ ਨਾ।
ਕੁਛ ਹੁੰਦਾ ਨੀ ਮੇਰੇ ਬਿਨਾਂ ਉਹ ਕੰਮ ਨੀ ਸ਼ੁਰੂ ਕਰ ਸਕਦੇ ਜਦੋਂ ਤੱਕ ਮੈਂ ਨਹੀਂ ਜਾਂਦੀ ਉਹਨਾਂ ਦੇ।
ਹਾਂਜੀ ਇਹ ਤਾਂ ਹੁੰਦਾ ਉਹ ਫਿਰ ਜਿਹੜਾ ਮੇਨ ਇਪਲੋ ਇੰਪਲੋਏ ਹੁੰਦਾ ਨਾ ਜਿਹੜਾ
ਹਾਂਜੀ, ਹਾਂਜੀ
ਉਹ ਉਹਦੇ ਬਿਨਾਂ ਕਿੱਦਾਂ ਕੰਮ ਹੋਜੂਗਾ ਉਹਦੇ ਬਿਨਾਂ ਦਾ ਪੱਤਾ ਵੀ ਨਹੀ ਹਿਲਦਾ।
ਹਾਂਜੀ। ਜਿੱਦੋਂ ਤੱਕ ਮੈਂ ਨੀ ਜਾਂਵੇ ਕੰਮ ਨੀ ਸ਼ੁਰੂ ਕਰਦੇ ਇੱਥੇ ਖੜੇ ਮੇਰਾ ਇੰਤਜ਼ਾਰ ਇਵੇ ਕਰਾ ਜਿਵੇਂ, ਜਿਵੇਂ ਕਿਵੇਂ ਪਤਾ ਨੀ ਕਿਵੇਂ ਪਰ ਕਰਦੇ ਨੇ ਬੜਾ,
ਹਾਂਜੀ ਹੋਰ ਤਾਂ ਬਸ ਜੀ ਅਸੀਂ ਵੀ ਹੁਨ ਦੇਖਦੇ ਆ ਰੋਟੀ ਸਬਜ਼ੀ ਬਣਾਈਏ।
ਅੱਜ ਈ ਮੈਂ ਲੈਪਟੋਪ ਲਿੱਤਾ ਸੀ ਨਯਾ,
ਲੈਪਟੋਪ ਲਿੱਤਾ ਤੁਸੀਂ?
ਹਾਂਜੀ ਮੇਰਾ ਵਰਕ ਈ ਏਦਾਂ ਦਾ ਹੈਗਾ ਜੀ, ਮੇਰਾ ਵਰਕ ਈ ਏਦਾਂ ਦਾ ਹੈਗਾ ਜੀ ਲੈਪਟੋਪ ਤੋ ਬਿਨਾਂ ਮੇਰਾ ਕੰਮ ਈ ਨੀ ਚਲਣਾ,
ਬੜਾ ਮਹਿੰਗਾ ਆਇਆ ਜੀ, ਮਹਿੰਗਾ ਹੋ ਗਿਆ।
ਕਿੰਨੇ ਦਾ ਪਿਆ?
ਮੈਂ ਦੱਸ ਨੀ ਸਕਦੀ ਪਲੀਜ਼, ਪੁੱਛੋ ਮਤ ਤੁਸੀਂ ਮੈਂ ਤੁਹਾਨੂੰ ਬਾਦ ਚ ਦੱਸ ਦਾ ਗੀ।
ਮੈਂ ਤੈਨੂੰ ਬਾਦ ਚ ਦੱਸ ਦਾਂਗੀ, ਕਿੰਨਾ ਮਹਿੰਗਾ ਆ।
ਦੱਸਿਓ ਜੀ ਜਰੂਰ ਫੇਰ ਅਸੀਂ ਵੀ ਦੇਖਾਂਗੇ।
ਨੀ ਹਾਂਜੀ ਕੀ ਤੁਸੀਂ ਵੀ ਲੈਣਾ, ਵੀਰ ਜੀ ਕੋਲ ਤਾਂ ਹੈਗਾ ਮੈਨੂੰ ਲੱਗਦਾ।
ਇਹਨਾਂ ਕੋਲ ਤਾਂ ਹੈਗਾ ਫਿਰ ਇਹਨਾਂ ਦਾ ਪਰਸਨਲ ਐ ਨਾ ਜਿਵੇਂ ਇਹਨਾਂ ਦੇ ਕੰਮ ਕੁਮ ਦਾ ਹੈਗਾ ਵਾ।
ਚਲੋ ਠੀਕ ਐ ਜੀ ਮੈਂ ਤੁਹਾਨੂੰ ਦੱਸਦੀ ਆ ਸਤਿ ਸ੍ਰੀ ਅਕਾਲ ਜੀ।
ਹਾਂਜੀ ਹਾਂਜੀ ਠੀਕ ਐ ਜੀ, ਓਕੇ ਜੀ।